ਹੈਲੋ
ਸਸ ਸੀ ਕਾਲ ਮੈਮ।
ਸਾਸੀਕਾਲ ਜੀ, ਹੋਰ ਠੀਕ, ਕੀ ਹਾਲ ਚਾਲ ਹੈ?
ਬਹੁ ਵਧੀਆ ਜੀ, ਤੁਸੀਂ ਦੱਸੋ?
ਅਸੀਂ ਵੀ ਵਧੀਆ, ਕੀ ਕਰ ਰਹੇ ਸੀ?
ਕੁਛ ਨੀ ਮੈਮ, ਫਰੀ ਬੈਠੇ ਸੀ।
ਹੋਰ ਚਾਅ ਵਗੈਰਾ ਪੀ ਲਈ ਸ਼ਾਮ ਦੀ। ਹੋਰ ਬੱਚੇ ਕੀ ਕਰਦੇ ਆ? ਅੱਛਾ, ਅੱ ਖੁੱਲਗੇ ਸਕੂਲ ਇਹਨਾਂ ਦੇ?
ਹਾਂਜੀ, ਮੈਮ ਇੱਕ ਤਰੀਕ ਨੂੰ ਖੁੱਲ ਗਏ ਜੀ।
ਅੱਛਾ ਖੁੱਲ ਗਏ, ਸਾਡੇ ਇੱਧਰ ਤੋਂ ਬਸ ਸੋਮਵਾਰ ਤੋਂ ਹੋਣਗੇ। ਸੋਮਵਾਰ ਤੋਂ ਬਾਅਦ ਛੇ ਤੋਂ
ਅੱਛਾ ਜੀ, ਅੱਛਾ।
ਹੋਰ ਸੁਣਾਓ?
ਵਧੀਆ ਜੀ, ਵਧੀਆ।
ਹੋਰ ਭਾਜੀ ਠੀਕ ਨੇ, ਘਰ ਪਰਿਵਾਰ ਸਭ ਠੀਕ-ਠਾਕ।
ਠਾਕ ਮੈਡਮ ਆਪਣੇ ਦੱਸੋ?
ਹਾਂਜੀ ਅਸੀਂ ਵੀ ਠੀਕ ਹਾਂ
ਕੀ ਕਰ ਰਹੇ ਸੀ, ਤੁਸੀਂ?
ਮੈਂ ਹੁਣੇ ਚਾਹ ਪੀਤੀ ਸੀਗੀ, ਦੋਪੈਹਰੀ ਗਰਮੀ ਬੜੀ ਸੀ ਨਾ, ਮੈ ਹੁਣੇ ਚਾਹ ਬਣਾ ਕੇ ਉਹੀ।
ਗਰਮੀ ਤਾਂ ਬਹੁਤ ਜ਼ਿਆਦਾ ਪੈਣ ਲੱਗ ਗਈ ਮੈਡਮ।
ਹਾਂਜੀ, ਪਰਸੋਂ ਬਰਸਾਤ ਵੀ ਹੋਈ ਸੀ। ਪਰ ਫਿਰ ਵੀ ਨਾ ਹਾਂ ਕਣੀਆਂ- ਕਣੀਆਂ ਹਾਂ ਕਣੀਆਂ- ਕਣੀਆਂ ਲੱਗੀਆਂ। ਪੂਰਾ ਦਿਨ ਪਰ ਮੈ ਕਦੀ ਗਰ, ਜਿਸ ਤਰ੍ਹਾਂ ਬਰਸਾਤ ਬਾਹਰ ਸੀ ਅੰਦਰ ਗਰਮੀ ਸੀ।
ਮੈਨੂੰ ਇਹ ਲੱਗਦਾ ਵੀ ਬਰਸਾਤ ਕਰਕੇ ਨਾ ਜ਼ਿਆਦਾ ਗਰਮੀ ਕਰਤੀ।
ਹਾਂ ਔ ਪਰਸੋਂ ਬਰਸਾਤ ਨਾਲ ਹੀ ਜਾਦਾ ਹੋ ਗਈ ਗਰਮੀ ਹੁਣ ਅੱਜ ਵੀ ਬੋਤ ਗਰਮੀ ਆ।
ਬੋਤ ਜਾਦਾ ਹੈਗੀ।
ਪਖੇ ਦੀ ਤਾਂ ਹਵਾ ਲੱਗਦੀ ਹੀ ਨੀ ਹੈ।
ਨਾਂਜੀ ਮੈਡਮ ਏਸੀ ਥੱਲੇ ਬੈਕੇ ਰਾਮਦਾਰੀ ਆਂਦੀ ਐ।
ਮੈਂ ਕਹਿੰਦੀ ਏਸੀ ਵੀ ਚਲਾ ਔ ਨਾ, ਅੱਧਾ ਪਾੌਣਾ ਘੰਟਾ ਤਾਂ ਕਮਰਾ ਹੀ ਨੀ ਠੰਡਾ ਹੁੰਦਾ।
ਹੁੰਦਾ ਨੀ ਜੀ ਰਾਤ ਨੂੰ ਰਾਤ ਨੂੰ ਪਤਾ ਨੀ ਲੱਗਦਾ ਮੈਡਮ ਐਨਾ।
ਹਾਂ ਨੀ ਲੱਗਦਾ ਏਸੀ ਵਾਲਾ ਕਿ ਠੰਡਾ ਕਰਰਿਹੇ। ਜਿਸ ਤਰ੍ਹਾਂ ਪੈਲਾਂ ਬੰਦਾ ਕੰਬਲ ਲੈ ਕੇ ਪੈ ਜਾਂਦਾ ਸੀ ਓ ਵਾਲੀ ਗੱਲ ਨੀ ਐ ਹੁਣ ਕੰਬਲ ਮਤਲਬ ਏ ਸੀ ਠੰਡਾ ਹੀ ਕਰ ਰਿਹਾ।
ਹਾਂਜੀ ਹੁਣ ਤਾਂ ਚਦਰ ਵੀ ਨੀ ਲਈ ਜਾਂਦੀ ਹਲਕੀ ਜੀ ਹਈ
ਹਾਂ ਮਲ ਕੀ ਗਰਮੀ ਐਹੋ। ਫਿਰ ਗਰਮੀ ਵੀ ਜਿਆਦਾ ਹੀ ਪੈ ਰਹੀ ਹੈ। ਨਾ ਇਸ ਵਾਰ-
ਹਾਂਜੀ ਹਾਂਜੀ।
ਪੈਲਾਂ ਤਾਂ ਸਾਡੇ ਇੱਧਰ ਸੀਗਾ ਕਿ ਬੱਚਿਆਂ ਦੀ ਛੁੱਟੀਆਂ ਵੱਧ ਜਾਣਗੀਆਂ ਸ਼ਾਇਦ ਗਰਮੀਆਂ ਕਰਕੇ
ਹਾਂਜੀ ਅੱਛ। ਹਾਂ ਕੈ ਰੇ ਸੀ ਮੈਡਮ ਕੈਂਦੇ ਵੀ ਚੌਦਾਂ ਜੁਲਾਈ ਤੱਕ ਕਰ ਦੇਣਗੇ।
ਓ ਨਈ ਮੈਡਮ ਔ ਨਾ ਕੈਂਸਲੀ ਏ ਮੈਂ ਕਿਹਾ ਨਈ ਹੋਵੇਗੀ।
ਨਈ ਹੁੰਦੀਆਂ ਜੀ ਮਤਲਬ ਕਾਫ਼ੀ ਹੱਦ ਤੱਕ ਸਕੂਲ ਖੁੱਲ ਗਏ ਨਾ।
ਹਾਂ ਖੁੱਲ ਗਿਆ। ਕਈ ਨਾ ਇੱਕ ਤਰੀਕ ਤੋਂ ਸਾਡੇ ਤਾਂ ਇੱਕ ਤਰੀਕ ਤੋਂ ਵੀ ਖੁੱਲ ਗਿਆ। ਤਾਂ ਹੁਣ ਜੇ ਵੱਧਣੀ ਹੁੰਦੀਆਂ ਤਾਂ ਵੱਧ ਜਾਂਦੀਆਂ।
ਹਾਂਜੀ ਹਾਂ ਨਹੀ ਹੁਣਨੀ ਹੁਣ ਨੀ ਵੱਧਦੀਆਂ ਹੈਗੀਆਂ।
ਹਾਂਜੀ-ਹਾਂਜੀ ਹੁਣ ਨੀ ਵੱਧਦੀਆਂ। ਹੋਰ ਬੱਚੇ ਨੇ ਨਾ ਨਾ ਜੀ ਘਰੇ ਔ ਬੱਚਿਆਂ ਦੇ ਮੈਂ ਕਿਹਾ ਘਰੇ ਅੱਤ ਚੁੱਕੀ ਹੋਈ ਹੈ। ਸ਼ਰਾਰਤਾ ਦੇਖੋ ਸੌਦੇ ਹੀ ਨੀ ਐ ਬਿਲ ਦੁਪੈਰੀ ਤਾਂ ਬਿਲਕੁੱਲ ਨੀ ਸੌਦੇ। ਹਾਂ ਛੋਟੇ ਈ ਐ। ਇੱਕ ਥਰੜ ਵਿੱਚ ਹਾਂ, ਇੱਕ ਥਰੜ ਵਿੱਚ ਐ ਜੇ ਅਸੀਂ ਪੈ ਵੀ ਜਾਈਏ ਮਮਾ ਏਕ ਗਿਛਾ ਰੱਖੀਏ, ਇਤਨਾ ਗੁੱਸਾ ਆਂਦਾ ਇਤਨਾ ਗੁੱਸਾ ਨਾ ਅਸੀਂ ਸੋਦੇ ਆ ਨਾ, ਸੌਣ ਦੇਦੇ ਆ। ਹੁਣ ਟੂਸ਼ਨ ਛੱਡ ਕੇ ਆਈ ਹਾਂ। ਹਾਂਜੀ ਬਹੁਤ ਕਰਦੇ ਬਹੁਤ ਜ਼ਿਆਦਾ ਦੋ ਲੜਦੇ ਵੀ ਬਹੁਤ ਐ।
ਔਹ ਤਾਂ ਫਿਰ ਲੜਨਗੇ ਤਾਂ ਹੈਗੇ, ਈ ਜਿੱਥੇ ਭੈਣ ਭਾਈ ਦੋਨੋ ਹੀ ਹ ਹ ਹ
ਹਾਂ, ਮੈਂ ਔਹੀ ਕਿਹਾ। ਮੈਂ ਕਿਹਾ ਸਾਰਿਆਂ ਦੇ ਬੱਚੇ ਆਰਾਮ ਨਾਲ ਬੈਠੇ ਹਨ। ਪੂਰੀ ਗਲੀ ਚ ਤੁਹਾਡੀਆਂ ਹੀ ਆਵਾਜ਼ਾਂ ਆਉਂਦੀਆਂ ਏ। ਇਹੀ ਲੜਦੇ ਨ
ਸਈ ਗੱਲ ਐ ਹੁ ਹ
ਹੂੰਮ।
ਪਹਿਲੋ ਥੋੜੇ ਟਾਈਮ ਤੱਕ ਆਜੂ ਗੀ ਵੀ ਸਮਝ ਇਹਨਾਂ ਨੂੰ ਵੀ।
ਹਾਂ ਚਲੋ, ਪੰਜ ਸੱਤ ਸਾਲ ਤੋਂ ਦੇਖੋ ਲੱਗਣਗੇ ਹਾਂ। ਹਮ ਫਿਰ ਇਹ ਕਿ ਦੇਖੋ ਜਦ ਨੀ ਕਰਦੇ ਸ਼ਰਾਰਤਾਂ ਤਾਂ ਵੀ ਹੁੰਦਾ ਹੈ। ਹਏ ਲੇਟੇ ਹੋਏ ਆ ਸ਼ਰਾਰਤਾਾਂ ਨੀ ਕਰਦੇ ਪਏ ਤਾਂ ਵੀ ਚੈਨ ਦੇਖੋ ਕਿਸੇ ਪਾਸੇ ਵੀ ਨੀ ਏ, ਬੱਚੇ ਸ਼ਰਾਰਤਾ ਕਰਨ ਤਾਂ ਵੀ ਮਾਂ ਦੁਖੀ ਐ, ਨਾ ਕਰਨ ਤਾਂ ਵੀ ਦੁਖੀ ਐ।
ਤਾਂ ਵੀ ਦੁਖੀ ਏ, ਸਹੀ ਗੱਲ ਆ ਹਮ। ਸਹੀ ਗੱਲ ਹੈ। ਮਾਂ ਬਾਪ ਨੂੰ ਤਾਂ ਬੱਚੇ ਹੱਸਦੇ ਖੇਡਦੇ ਵਧੀਆ ਲਗਦੇ ਨੇ।
ਹਾਂਜੀ, ਹਾਂਜੀ। ਹੱਸਦੇ ਖੇਡਦੇ ਵੀ ਵਧੀਆ ਲੱਗਦੇ ਆ ਬੱਚੇ ਨਾ ਹੋਰ, ਰਾਤ ਦੀ ਰੋਟੀ ਦੀ, ਕਰਲੀ ਤਿਆਰੀਆਂ।
ਨਹੀਂ ਮੈਮ, ਹਜੇ ਤੇ ਸਾਡੇ ਖਾਂਦੇ ਨੇ, ਨੌ ਸਾਡੇ ਨੋ ਰੋਟੀ ਇਸ ਕਰਕੇ ਮੈਂ ਸਾਢੇ ਸਾਢੇ ਸੱਤ ਅੱਠ। ਅਠ ਵਾਂਗੂ ਰਸੋਈ ਚ ਵੜਦੀ ਆ ਬਸ-ਬਸ ਓਸ ਟਾਈਮ ਈ ਸਟਾਰਟ ਕਰਦੀ ਆ ਕੰਮ ਸਾਰਾ।
ਸਾਡੇ ਜਿਾਂ ਸਾਡੇ ਬੱਚੇ ਪੂਰਾ ਦਿਨ ਸੌਂਦੇ ਨੀ ਹੈ ਨਾ ਫੇਰ ਅੱਠ ਸਾਢੇ ਅੱਠ ਤੱਕ ਸੌ ਜਾਂਦੇ ਆ
ਹਮ।
ਫੇਰ ਉਸ ਨਾਲ ਮੈਨੂੰ ਜਲਦੀ ਰੋਟੀ ਲਾਟੀ ਨਾ ਜਲਦੀ ਬਣਾਉਣੀਦੀ।
ਹਾਂ ਨਹੀਂ ਫੇਰ ਮੇਰੇ ਬੱਚੇ ਵੱਡੇ ਹੋ ਰਹੇ ਨੇ। ਜਿੇਨ ਕਲਾਸਿਸ ਵਗੈਰਾ ਲੱਗਦੀਆਂ ਨੇ। ਫਿਰ ਦਸ ਸਾਢੇ ਦਸ ਵਜੇ ਤੱਕ ਤੇ ਏ ਆਪ ਹੀ ਬੈਠੇ ਰੈਂਦੇ ਨੇ।
ਹਾਂ ਫਿਰ ਵੱਡਿਆਂ ਬੱਚਿਆਂ ਦਾ ਦੇਖੋ ਫਿਰ ਉਹਨਾਂ ਦਾ। ਲੱਗ ਵਧੀਆ ਨਾਂ ਲੱਗ ਛੋਟ ਲੱਗ।
ਹਾਂ ਹਾਂਜੀ - ਹਾਂਜੀ।
ਹਮ।
ਤੇ ਥੋੜ੍ਹੀ ਟੋਪਿਕ ਤੇ ਗੱਲ ਕਰ ਲਈ। ਮੈਡਮ ਆਪਾਂ?
ਹਾਂਜੀ - ਹਾਂਜੀ ਜ਼ਰੂਰ।
ਹਾਂਜੀ। ਤੇ ਮੈਡਮ ਗੱਲ ਕਰਾਂਗੇ ਅੱਜ ਆਪਾਂ। ਪਹਿਲਾਂ ਵਾਲੇ ਟਾਈਮ ਬਾਰੇ ਤੇ ਅੱਜ- ਕੱਲ ਦੇ ਟਾਈਮ ਬਾਰੇ।
ਹਾਂਜੀ।
ਹਾਂਜੀ ਦੇਖੋ ਪਹਿਲਾਂ ਟਾਈਮ ਕਿੰਨਾ ਵਧੀਆ ਸੀਗਾ ਹਨਾ।
ਹਾਂਜੀ ਇਹ ਤੇ ਯਾਰ।
ਮਤਲਬ ਸਾਰੇ ਹਾਂ ਇਕੱਠੇ ਰਹਿੰਦੇ ਦੇਖੋ।
ਹਾਂ ਦੇਖੋ ਬੱਚੇ ਵੀ ਫੈਮਲੀਆਂ ਵੀ ਇਕੱਠੀਆਂ ਹੀ ਰਹਿੰਦੀਆਂ ਸੀ।
ਹਾਂਜੀ।
ਕੰਮ ਵੀ ਸਾਰੇ ਇਕੱਠੇ ਰਲ ਮਿਲ ਕੇ ਹੋ ਜਾਂਦੇ ਸੀਗੇ। ਅੱਜ ਦੇ ਟਾਈਮ ਵਿੱਚ ਕੋਈ? ਹਾਂਜੀ ਕੋਈ ਖੇਤਾਂ ਵਿੱਚ ਗਿਆ ਦੇਖੋ ਕੰਮ ਕੋਈ ਘਰਾਂ ਦੇ ਕੰਮ ਕਰ ਰਿਹਾ। ਕੋਈ ਰੋਟੀ ਕਰ ਰਿਹਾ।
ਹਾਂਜੀ। ਤੇ ਅੱਜ -ਕੱਲ੍ਹ ਦੇਖ ਲੋ ਤੁਸੀਂ ਆਪ ਆਪਣੀ-ਆਪਣੀ ਪਈ ਆ ਸਭ ਨੂੰ ਹਨਾ।
ਅੱਜ-ਕੱਲ ਤਾਂ ਕਿਸੇ ਨੂੰ ਕਿਸੇ ਆਪਣਾ ਹੀ ਹੈ। ਹ ਕੋਈ ਇਕੱਠਾ ਰਹਿਣਾ ਹੀ ਨਹੀਂ ਚਾਹੁੰਦਾ ਅੱਜ- ਕੱਲ ਤਾਂ
ਦਾ ਨੀ ਹੈਗਾ ਮੈਡਮ ਜੇ ਪਤਾ ਕੀ ਹੈ। ਜੇ ਬਜ਼ੁਰਗਾਂ ਦੇ ਮਤਲਬ ਨਾਤੇ ਦੇਖ ਵੀ ਲਈਏ ਨਾ ਵੀ। ਉੱਥੇ ਰਹਿੰਦੇ ਵੀ ਨੇ ਤਾਂ ਵੀ ਕੋਈ ਨਾ। ਕੋਈ ਮਤਲਬ ਇਏਦਾਂ ਦਾ ਕੋਈ ਪਰਸਨ ਖੜਾ ਹੋ ਹੀ ਜਾਂਦਾ। ਵੀ ਅਲੱਗ-ਅਲੱਗ ਹੋਣਾ ਹੀ ਪੈਂਦਾ ਉਹਨਾਂ ਨੂੰ
ਹਾਂ ਉਹਨਾਂ ਨੂੰ ਅਲੱ ਕਰਨਾ ਹੀ ਪੈਂਦਾ ਅੱਜ - ਕੱਲ ਨ ਹੈ ਮੈਡਮ ਅੱਜ ਕੱਲ੍ਹ ਬਿਲਕੁਲ ਜਮਾਨਾ ਨੀ ਹੈ। ਪਹਿਲਾਂ ਤਾਂ ਦੇਖੋ ਟਾਈਮ ਪਹੁੰਚ ਜਾਂਦਾ ਸੀਗਾ।
ਪਹਿਲਾਂ ਤਾਂ ਮੈਡਮ ਤੁਸੀਂ ਬਜ਼ੁਰਗ ਨਾ ਜੇ ਬਜ਼ੁਰਗ। ਜੇ ਮਾੜੀ ਜੀ ਗੱਲ ਕਿਹ ਦੇਣੀ। ਤਾਂ ਉੱਥੇ ਮੰਨ ਲੈਣੀ ਚਾਹੇ ਉਹ ਵੱਡੇ ਸੀ ਚਾਹੇ। ਉਹ ਛੋਟੇ ਸੀ।
ਹਾਂ। ਜੇ ਕੋਈਈ ਗਲਤ ਵੀ ਕਹਿ ਨਾ ਤਾਂ ਦੇਖੋ ਸਭ ਮੰਨ ਲੈਂਦੇ ਸੀ। ਅੱਜ ਕੱਲ ਤਾਂ ਕੁਝ ਠੀਕ ਵੀ ਕੇ ਨਾ ਤਾਂ ਵੀ ਨਹੀਂ ਮੰਨਣੀ।
ਕਿਹ ਦਿੰਦੇ ਨੇ ਵੀ ਨਈ ਸਾਨੂੰ ਏ ਗੱਲ ਕੈ ਕਿਵੇਂ ਦਿੱਤੀ। ਅਸੀ ਤਾਂ ਮਰਦੇ ਆ ਅਸੀ ਤਾਂ ਜਾਂਨੇ ਆ।
ਹਾਂ ਇਹ ਤੇ ਹੈ।
ਹਾਂ ਅੱਜ- ਕੱਲ੍ਹ ਟਾਈਮ ਹੀ ਬਹੁਤ ਖ਼ਰਾਬ ਆ ਗਿਆ ਦੇਖੋ।
ਹੁਣ ਦੇਖੋ ਪਹਿਲਾਂ ਬੱਚੇ ਆਸ - ਪੜੋਸ ਖੇਲ ਲੈਂਦੇ ਸੀਗੇ।
ਹਾਂਜੀ।
ਹਨਾ ਅੱਜ ਕੱਲ੍ਹ ਤਾਂ ਆਸ - ਪੜੋਸ ਵਿੱਚ ਬੱਚਾ ਅੱਜ ਕ ਜ਼ਮਾਨਾ ਦੇਖ ਲਓ ਕਿਸ ਤਰ੍ਹਾਂ ਦਾ ਹੈ। ਕਿਤੇ ਹੀ ਹਾਦਸੇ ਹੋ ਰਹੇ ਆਂ। ਬੱਚਿਆਂ ਨਾਲ ਕੁੜੀਆਂ ਨਾਲ ਹੋ ਰਹੇ ਮੁੰਡਿਆਂ ਨਾਲ ਹੋ ਰਹੇ ਆ। ਹਨਾ। ਦੇਖੋ ਮੁੰਡੇ ਵੀ ਸੇਫ ਨੀ ਅੱਜ - ਕੱਲ
ਟਾਈਮ ਹੀ ਨੀ ਹੈਗਾ ਜ ਹੁਣ ਬਾਹਰ ਨਿਕਲਦਾ ਨਾ ਕੱਢਣ ਦਾ ਟਾਈਮ ਹੈ। ਨਾ ਕੋਈ ਆਸ - ਪੜੋਸ ਦੇ ਤੇ ਯਕੀਨ ਕਰਨ ਦਾ ਟਾਈਮ ਰਹਿ ਗਿਆ।
ਹਾਂਜੀ - ਹਾਂਜੀ ਕਿਸੇ ਕਲੀਨ ਕਰਨ ਦਾ ਟਾਈਮ ਤਾਂ ਬਿਲਕੁਲ ਹੈ। ਹੀ ਨਹੀਂ ਹੈ।
ਹੋਰ ਜੀ ਹੋਰ। ਪਹਿਲਾਂ ਆਲੇ ਟਾਈਮ ਦੇਖੋ ਕਿੰਨੇ। ਵਧੀਆ ਸੀਗੇ। ਸਾਰੇ ਇਕੱਠੇ ਮਤਲਬ ਤੁਸੀਂ ਏ ਲਾ ਲੋ ਵੀ ਛੱਡ ਕੇ ਈ ਬਗ ਜਾਂਦੇ ਜੇ ਚਾਹੇ ਦੋ-ਦੋ ਤਿੰਨ-ਤਿੰਨ। ਤਿੰਨ - ਦਿਨ ਲਾ ਜਾਂਦੀ।
ਹਾਂ ਬਾਰ ਆਪਣੇ ਕਰਕੇ ਛੱਡ ਆਂਦੇ ਸੀ ਹਾਂ ਅੱਜ - ਕੱਲ੍ਹ ਤਾਂ ਲੋਕੀ ਆਪਣੇ। ਘਰ ਮਤਲਬ ਕਿ ਸਕੇ ਚਾਚੀਆਂ - ਚੁਰਜੀਆਂ ਤੇ ਹੀ ਨੀ ਦੇਖੋ। ਉਹ ਕੀਤਾ ਜਾਂਦਾ ਵਿਸ਼ਵਾਸ ਹਾਂ। ਘਰ ਵਿੱਚ ਹੀ ਵੀ ਨੀ ਸੇਫ ਹੈ ਬਾਹਰ ਤਾਂ। ਕੀ ਹੋਣਗੇ। ਹੁਣ ਅਸੀਂ ਆਉਂਦੇ ਸੀ ਦੇਖੋ ਸਾਡਾ ਬਚਪਨ ਅਸੀਂ ਨਾ ਬਾਹਰ ਖੇਡਦੇ ਰਹਿੰਦੇ ਸੀ ਨੌ ਰਾਤ ਦੇ ਨੌਂ - ਦਸ ਵਜੇ ਤੱਕ ਖੇਡਦੇ ਰਹਿੰਦੇ। ਅਸੀਂ
ਪਹਿਲਾ ਟਾਈਮ ਬਹੁਤ ਵਧ
ਹਾਂ ਮਤਲਬ ਕਿ ਦੂਜਾ ਬੰਦਾ ਵੀ ਬੈਠਿਆ ਹੁੰਦਾ ਸੀ ਨਾ ਕੋਈ। ਉਹ ਵੀ ਬੱਚੇ ਦੇਖ ਲੈਂਦਾ ਸੀ ਕਿ ਹਾਈ ਫਲਾਣੇ ਦਾ ਬੱਚਾ ਹੈ। ਇਹਨੂੰ ਵੀ ਦੇਖਣਾ ਹੈ ਅੱਜ ਕੱਲ੍ਹ ਤਾਂ ਲੋਕੀ ਸਿਰਫ ਆਪਣਾ ਨੂੰ ਦੇਖਦੇ ਦੂਜਿਆਂ ਨੂੰ ਤਾਂ ਕੋਈ ਦੇਖਦਾ ਹੀ ਨਹੀਂ
ਹਾਂਜੀ-ਹਾਂਜੀ ਚਾਚੇ ਤਾਏ ਤਾ ਕੋਈ ਰਿਸ਼ਤਾ ਨਾਤਾ ਨੀ ਰੈ ਗਿਆ ਏ ਸੋਚਦੇ ਨੇ ਵੀ ਚਲੋ ਜੀ ਮਰਦੈ ਖਪਦੈ ਕੁਛ ਮਰਜ਼ੀ ਹੋਵੇ ਆਪਾਂ ਨੂੰ ਕੀ ਹੈ।
ਹਾਂ ਤਾਂ ਪਹਿਲਾਂ ਬੰਦਾ ਆਪਣੇ ਬੱਚਿਆਂ ਨੂੰ ਰੋਟੀ ਖਵਾਉਂਦਾ ਸੀ। ਦੇਖੋ ਆਪਣੇ ਬੱਚਿਆਂ ਨੂੰ ਰੋਟੀ ਖਵਾਉਂਦਾ ਸੀ ਕੋਈ ਦੂਜਾ ਬੱਚਾ ਵੀ ਆ ਗਿਆ ਉਸਨੂੰ ਵੀ ਖਵਾ ਦਿੰਦੇ ਸੀ। ਅੱਜ ਤੱਕ ਕਿਸੇ ਨੂੰ ਦੂਜੇ ਨੂੰ ਖਵਾ ਵੀ ਦੋ ਨਾ ਤਾਂ ਵੀ ਜੇ ਉਸਦਾ ਪੇਟ ਰਿਹਾਈ ਉਨਾਂ ਨੇ ਖਵਾਇਆ ਕੁੱਛ-ਕੁੱਛ ਕਰਤਾ ਨੀ ਦਿੱਤਾ।
ਹਾਂ ਉਹੀ ਗੱਲ ਹੈ ਜੀ ਪਹਿਲਾਂ ਤਾਂ ਦੋ ਹਾਂਜੀ। ਹੈਲੋ।
ਚਲੋ ਜਿਸ ਤਰ੍ਹਾਂ ਦੇ ਲੋਕ ਦੋ ਪੰਜ ਜਿਸ ਤਰ੍ਹਾਂ ਦੀ ਸਮਝ ਸਾਰੇ ਆਪਣੇ ਮੁਤਾਬਿਕ ਹੀ ਜੀ ਰਹੇ ਹੈ।
ਹਾਂਜੀ ਹਾਂਜੀ ਪਰ ਪਹਿਲਾਂ ਪਤਾ ਕੀ ਮੈਡਮ ਮੈਨੂੰ ਇਹ ਲੱਗਦਾ ਕਾਫ਼ੀ ਹੱਦ ਤੱਕ ਵਧੀਆ ਸੀਗਾ।
ਨਹੀਂ ਬਹੁਤ ਵਧੀਆ ਸੀਗਾ ਉਹ ਬਹੁਤ ਵਧੀਆ ਹੁਣ ਉਸ ਟਾਈਮ ਦਾ
ਸੀਗੇ ਦੇਖੋ ਹੁਣ ਸਾਰੀਆਂ ਰੇਹਾਂ ਸਪਰੇਹਾਂ ਵਾਲੀਆਂ ਚੀਜ਼ਾਂ ਹੋ ਗਈ ਫਾਸਟ ਫੂਡ ਹੋ ਗਿਆ ਦੇਖੋ
ਹਾਂਜੀ ਬੱਚਿਆਂ ਨੂੰ ਫਾਸਟ ਫੂਡ ਮਿਲ ਜਾਵੇ ਬੱਚੇ ਰੋਟੀ ਨਹੀਂ ਖਾਂਦੇ।
ਰੋਟੀ ਨੀ ਖਾਂਦੇ ਆ ਮੇਰੇ ਬਚਿਆਂ ਨੂੰ ਦੋ ਦਿਨ ਹੋ ਗਏ ਜੀ ਰੋਟੀ ਨੀ ਖਾਧਦੀ ਹੈਗੀ ਵੀ ਦੱਸੋ ਕਾਹਦੀ ਖੁਸ਼ੀ ਚ ਨਹੀਂ ਤੁਸੀਂ ਰੋਟੀ ਰੋਟੀ ਖਾ ਰੇ ਵੀ ਰੋਟੀ ਚੰਗੀ ਤੋਂ ਚੰਗੀ ਵੀ ਬਣਾ ਕੇ ਦੇ ਦੋ ਏਨਾਂ ਨੂੰ ਤਾਂ ਵੀ ਏਨਾ ਨੂੰ ਪਸੰਦ ਹੈਗੀ।
ਹਾਂ ਨੀ ਆ ਵੀ ਬੱਚਿਆਂ ਨੂੰ ਪਸੰਦ ਈ ਨੀ ਅੱਜ ਕੱਲ੍ਹ ਸਾਡੇ ਓਨੂੰ ਵੀ ਚਿਪਸ ਕੁਰਕਰੇ ਖਵਾ ਦੋ। ਬੈਕਟ ਖਵਾ ਦੋ ਫਿਰ ਰੋਟੀ ਨੀ ਖਾਣੀਗੇ ਚੌਮਿਨ ਲਿਆਓ ਏ ਖਾ ਲੋੋ।
ਕੁਛ ਨਾ ਕੁਛ ਖਵਾਈ ਜਾਵਾਂਗੇ ਸ਼ਾਮ ਜੇ ਨੂੰ ਕਹਿਣਗੇ ਮੰਮਾ ਭੁੱਖ ਲੱਗੀ ਸੀ
ਅੱਛਾ ਭੁੱਖ ਵੀ ਲੱਗੀ ਨਾ ਕੋ ਰੋਟੀ ਖਾਲੋ ਰੋਟੀ ਬਣੀ ਨਾ ਰੋਟੀ।
ਹਾਂ ਰੋਟੀ ਦੀ ਭੁੱਖ ਨਹੀਂ ਹੈਗੀ।
ਹਾਂ ਭੁੱਖ ਲੱਗੀ ਹੈ। ਪਰ ਰੋਟੀ ਦੀ ਭੁੱਖ ਨੀ ਹੈ ਕੁਝ ਬਾਹਰੋਂ ਮੰਗਵਾ ਲਓ ਉਸਦੀ ਭੁੱਖ ਹੈ।
ਹਾਂਜੀ ਪਹਿਲਾਂ ਤੁਸੀਂ ਦੇਖੋ ਚਟਨੀ ਨਾਲ ਵੀ ਰੋਟੀ ਖਾਂਦੇ ਸੀ ਬੱਚੇ
ਮੈਂ ਕਹਿ ਰਹੀ ਅਸੀਂ ਛੋਟੇ ਹੁੰਦੇ ਸੀ ਨਾ ਸ਼ਾਮ ਦੀ ਜਿਸ ਤਰ੍ਹਾਂ ਹੁਣ ਸ਼ਾਮ ਦੇ ਮਤਲਬ ਕਿ ਸਨੈਕ ਖਾਂਦੇ ਆ ਸਾਡੀ ਨਾ ਦੁਪਹਿਰ ਦੀ ਰੋਟੀ ਪਈ ਆਉਂਦੀ ਸੀ ਚਾਹ ਲਿੱਤਾ ਉਹ ਫੁਲਕੇ ਉੱਪਰ ਲੂਣ ਲਗਾ ਲਿਆ ਲੂਣ ਨਾਲ ਚਨਾ ਦੀ ਰੋਟੀ ਖਾ ਲੈਂਦੇ ਸੀ। ਔਰ ਇਤਨਾ ਸਵਾਦ ਆਉਂਦਾ ਸੀ ਇਤਨਾ ਸਵਾਦ ਆਉਂਦਾ ਸੀ। ਹੁਣ ਤਾਂ ਕੋਈ ਖਾਂਦਾ ਈ ਨੀ ਐ।
ਨਾ ਨਾ ਜੀ ਹੁਣ ਤਾਂ ਕਹਿਣ ਦੇ ਸਾਡੇ ਤਾਂ ਗੱਲ ਚ ਫਸਦੀ ਆ ਚਟਨੀ
ਆ ਕੇ ਇਹ ਵੀ ਕੁੱਝ ਆ ਤਾਂ ਖਾਣਾ ਨੀ ਆ ਉਹਣ ਨੂੰ ਸਬਜ਼ੀਆਂ ਨੀ ਪਸੰਦ ਆਦਾ ਲੂਣ ਕਿਸ ਤਰ੍ਹਾਂ।
ਹਾਂਜੀ ਓਹੀ ਤਾਂ ਗੱਲ ਐ।
ਆ
ਅੱਜ ਕੱਲ ਦੇ ਤਾਂ ਬਹੁਤ ਚਲਾਕੂਗੀ
ਹਾਂ ਬਹੁਤ ਤੇਜ਼ ਹੈ ਬੱਚੇ ਮਤਲਬ ਕਿ ਮਾਵਾਂ ਨੀ ਤੇਰੇ ਬੱਚੇ ਜ਼ਿਆਦਾ ਤੇਜ ਆ ਬਲਕਿ ਮੇਰੇ ਬੱਚੇ ਨਾ ਫੋਨ ਲੈ ਲੈਣਗੇ ਕੋਈ ਇਹ ਨੀ ਪਤਾ ਮੰਮੀ ਇਹ ਗਲਤ ਹੈ ਇਸਰ੍ਹਾਂ ਕਰੋ ਉਸ ਤਰ੍ਹਾਂ ਕਰੋ ਫਲਾਣਾ ਸਾਰਾ ਮਤਲਬ ਕਿ ਉਹ ਮੈਨੂੰ ਸਮਝਾ ਦਿੰਦੇ ਆ
ਹਾਂਜੀ ਹਾਂਜੀ ਹੁਣ ਤਾਂ ਬੱਚਿਆਂ ਬੱਚੇ ਆਪਣੇ ਨਾਲੋਂ ਜ਼ਿਆਦਾ ਫਾਸਟ ਹੋ ਗਏ
ਹਾਂ ਕਿ ਸਰ ਜੇ ਫੋਨਾਂ ਦਾ ਵੀ ਕੁਛ ਨਾ ਪਤਾ ਲੱਗੇ ਬੱਚਿਆਂ ਨੂੰ ਜ਼ਿਆਦਾ ਪਤਾ ਵੱਡਿਆਂ ਨਾਲੋਂ
ਬਹੁਤ ਜ਼ਿਆਦਾ ਪਤਾ ਹਾਂਜੀ ਫੋਨ ਦੀ ਨੌਲੇਜ ਪੂਰੀ ਆ ਗਏ ਜੀ ਹੁਣ ਪਹਿਲਾਂ ਦੇਖੋ ਟਾਈਮਾਂ ਦੇ ਵਿੱਚ ਪਹਿਲਾਂ ਕੁੜੀਆਂ ਨੂੰ ਪਤਾ ਹੀ ਨਹੀਂ ਸੀਗਾ ਤੇ ਹਾਂਜੀ ਪੰਦਰਾਂ ਪੰਦਰਾਂ ਸਾਲ ਦੀਆਂ ਵੀਹਵ ਛਾਲਾਂ ਦੀਆਂ ਵੀ ਹੋ ਜਾਂਦੀਆਂ ਤਾਂ ਵੀ ਮੈਨੂੰ ਇਹ ਲੱਗਦਾ ਵੀ ਦੁਨੀਆਂਆਦਾਰੀ ਦੀ ਕੋਈ ਨੌਲੇਜ ਹੀ ਨਹੀਂ ਸੀਗੀ ਉਹਨਾਂ ਨੂੰ
ਕੁਛ ਨੌਲੇਜ ਨਹੀਂ ਸੀ ਹੁਣ ਦਸ ਸਾਲ ਦੀ ਕੁੜੀ ਨੂੰ ਸਭ ਨੌਲਜ ਹੈ ਹਾਂ ਅੱਠ ਮਤਲਬ ਦਸ ਦੀ ਤਾਂ ਸਮਝ ਲ ਐਨ ਅੱਛੀ ਗੱਲਾਂ ਕਰੇਗੀ, ਦਸ ਸਾਲ ਦੀ ਕੁੜੀ ਤਾਂ ਐਨ ਵੱਡਿਆਂ ਵਾਂਗੂ ਕਰੇਗੀ ਗੱਲ
ਹਾਂਜੀ ਉਹੀ ਗੱਲ ਐ ਨਾ ਪਹਿਲਾਂ ਵਾਲ ਦੇ ਬੱਚਿਆਂ ਤੋਂ ਪਤਾ ਹੀ ਨਹੀਂ ਸੀਗਾ, ਜਿਵੇਂ ਅਣਜਾਣ ਆਪਣੇ ਚ ਹੀ ਫਿਰਦੇ ਸੀਗੇ ਤੁਸੀਂ ਇਹ ਲਾ ਲੋ।
ਹਾਂ ਇਹ ਤੇ ਹੈ।
ਅੱਜ-ਕੱਲ੍ਹ ਦੇ ਬੱਚੇ ਕੰਨ ਕੁਤਰਦੇ ਨੇ ਵੱਡਿਆਂ ਦੇ,
ਹਾਂ ਬੱਚਿਆਂ ਨੂੰ ਹਾਂ ਇਹ ਤੇ ਹੈ, ਵੱਡਿਆਂ ਨੂੰ ਮੂਰਖ ਬਨਾ ਦੇਣਾ।
ਹਾਂਜੀ, ਹਾਂ ਹਾਂਜੀ।
ਚਲੋ ਅੱਛਾ ਭੈਣ ਜੀ, ਬਹੁਤ ਚੰਗਾ ਲੱਗਿਆ ਤੁਸੀਂ ਗੱਲ ਕੀਤੀ। ਓਕੇ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ,